ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ
ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਯਾਦ ਕੀਤਾ ਮਾਲਕੋ ਅੱਜ
ਭਾਜੀ ਆਪਣਾ ਬੜੇ ਦਿਨ ਹੋ ਗਏ ਸੀ ਮੈਂ ਕਿਹਾ ਆਪਣੇ ਵੀਰ ਨੂੰ ਫੋਨ ਨੀ ਕੀਤਾ ਮੈਂ ਕਿਹਾ ਕਰਾਂ ਹੁਣ
ਹਾਂਜੀ ਹਾਂਜੀ ਭਾਜੀੀ ਤੁਹਾਡਾ ਫੋਨ ਹੀ ਨਹੀਂੀ ਆਉਂਦਾ ਭਾਜੀ ਕੁਛ ਨਾ ਤੁਹਾਡਾ
ਤੁਸੀਂ ਯਾਰ ਤੁਸੀਂ ਖੜਾ ਕਰਦੇ ਹੋ ਭਾਜੀੀ ਨਾ ਤੁਸੀਂ ਘਰੇ ਆਉਂਦੇ ਹੋ
ਭਾਜੀ ਦੇਖੋ ਪਰਸੋਂ ਮੈਂ ਤੁਹਾਨੂੰ ਕਿੰਨੇ ਫੋਨ ਕੀਤੇ ਨੇ ਤੁਸੀਂ ਇੱਕ ਵੀ ਨੀ ਚੁੱਕਿਆ ਤੁਹਾਡ ਮੁੰਡੇ ਨੀ ਚੁੱਕਿਆ ਕਹਦਾ ਪਾਪਾ ਬਾਜ਼ਾਰ ਗਏਦੇ ਨੇ
ਭਾਜੀ ਜਿਹੜਾ ਕੰਮ ਸੀਨਾ ਵਾਈਫ ਨਾਲ ਕਰਦਾ ਸੀ ਜਰਾ ਸੂਟ ਸੂਟ ਲੈਣ ਨਾ ਵਿਆਹ ਸੀ ਤੁਹਾਨੂੰ ਪਤਾ ਹੀ ਉਹਨੇ ਵਿਆਹ ਸੀ ਪਿੱਛੇ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਵਿਆਹ ਵਧੀਆ ਹੋ ਗਿਆ ਭਾਜੀ
ਵਧੀਆ ਹੋਵੇ ਤੁਡੇ ਖਿਲਾਬ ਬਾਬੇ ਦੀ ਮਿਹਰ ਹੈ ਹੋਰ ਸੁਣਾਓ ਭਾਜੀ ਮੁੰਡੇ ਠੀਕ ਜੇ
ਵਧੀਆ ਭਾਜੀ ਵਧੀਆ ਤੁਸੀਂ ਸੁਣਾਓ ਤੁਹਾਡੇ ਮੁੰਡੇ ਠੀਕ ਨੇ
ਉਹ ਕਹਿ ਨੇ ਭਾਜੀ ਰਾਮ ਰਾਮ ਮੇਰੇ ਮੇਰੇ ਬਾਬੇ ਦੀ
ਬੇਟੀ ਕੀ ਕਰਦੀ ਹੈ
ਬੇਟੀ ਉਹ ਨਾਲ ਜੋਬ ਲੱਗ ਗਈ ਹੋ ਜੀ ਬੈਂਕ ਚ
ਚਲੋ ਵਧੀਆ ਵਧੀਆ ਗੱਲ ਭਾਜੀ ਬੜੀ
ਹਾਂਜੀ ਹਾਂਜੀ ਆਪਣਾ ਤੁਹਾਡੀ ਵਾਈਫ ਠੀਕ ਹੈਗੀ ਆ ਮੈਂ ਸੁਣਿਆ ਪਿੱਛੇ ਬਿਮਾਰ ਹੋ ਗਏ ਸੀ ਤੁਹਾਡੀ ਵਾਈਫ ਮੈਂ ਕਿਹਾ
ਹੋਈ ਉਹ ਭਾਜੀ ਉਹ ਵਾਇਰਲ ਵੁਰਲ ਫੈਲ ਦਾ ਤਾਂ ਕਰਕੇ ਹੋ ਗ
ਹਮ ਤੁਸੀਂ ਬੈਂਕ ਵ ਰਹੇ ਸੀ ਐਚ ਡੀ ਐਫ ਸੀ ਬੈਂਕ ਲੱਗੇ ਭਾਜੀ
ਹਾਂਜੀ ਅੱਛਾ ਵਧੀਆ ਵਰੀ ਨ ਵਧੀਆ ਗ
ਹਾਂਜੀ ਭਾਜੀ ਹਾਂਜੀ ਮੈਨੇਜਰ ਤੇ ਲੱਗੀ ਹੈ ਦੀਪ
ਬੋਤ ਬੋਤ ਵਧੀਆ ਗੱਲ ਹੈ।
ਹਾਂਜੀ ਭਾਜੀ।
ਹੋਰ ਹੋਰ ਸੁਣਾਓ ਭਾਜੀ।
ਬੱਸ ਬਾ ਬੱਸ ਥੋੜੀ ਹੁਣ ਤਾਂ ਤਬੀਅਤ ਥੋੜੀ। ਢਿੱਲੀ ਰਹਿੰਦੀ ਹੈ ਕੀ ਦੱਸੀਏ ਭਾਜੀ ਤੁਹਾਨੂੰ।
ਓ ਭਾਜੀ ਕੀ ਗੱਲ ਹੋਗੀ?
ਬੱਸ ਜੋੜ ਦਰਦ ਹੋਂਦੇ ਨੇ ਭਾਜੀ ਹੱਥ ਦਰਦ ਹੋਂਦੇ ਨੇ, ਲਤਾ ਦਰਦ ਹੋਂਦੀਆ ਨੇ ਪਤਾ ਨੀ ਕੀ ਹੋਗਿਆ ਉਮਰ ਦੇ ਹਿਸਾਬ ਨਾਲ, ਹੁਣ ਜਿਵੇਂ ਉਮਰ ਹੋ ਗਈ ਹੈ ਨਾ ਜਾਦਾ।
ਨਾ ਡਾਕਟਰ ਗਰਗ ਨੂੰ ਮਿਲ ਲੋ ਤੁਸੀਂ ਇਕ ਵਾਰੀ।
ਯਮੁਨਾਾਨਗਰ ਚੇ ਜੇੜਾ।
ਹਾਂਜੀ ਭਾਜੀ
ਸਭ ਮਿਲ ਜਾਂਨਾ ਮੈਂ
ਹੋ ਗੱਲ ਭਾਜੀ ਇੱਕ ਨੰਬਰ ਦਵਾਈ ਏ ਮੇਰੇ ਸ਼ੇਰ ਗੋਡੇ ਗੁਡੇ ਦਰਦ ਰਹਿਣ ਲੱਗ ਗਏ ਸੀ ਹੁ ਤਿੰਨ ਵਾਰ ਦਵਾਈ ਨ ਆ ਬਸ ਬਿਲਕੁਲ ਬਿਲਕੁਲ ਸਹੀ ਹੋਿੰ
ਕੋ ਜੀ
ਹਾਂਜੀ ਭਾਜੀ ਉੱਠਆ ਨੀ ਜਾਂਦਾ ਸੀ ਮੇਰ ਤੋ ਹੁਣ ਭਾਜੀ ਮੇ ਤੋੜਨ ਲੱਗ ਗਿਆ ਹਾਂਜੀ ਭਾਜੀ।
ਹੋਰ ਸੁਣਾਓ।
ਹਾਂਜੀ
ਅਪਣਾ ਕਿ ਕਹਿੰਦੇ ਨੇ ਫੇਰ ਤੁਸੀਂ ਮੈਨੂੰ ਨਾਲ ਲੈਕੇ ਜਾਣਾ ਅਪਣੇ ਨਾਲ। ਬੱਸ ਇਹੀ ਕਿ ਅਪਣੇ ਭਰਾ ਨੂੰ ਹੁਨ ਮੈਨ ਨਾਲ ਲੈਕੇ ਜਾਣਾ ਭਾਜੀ ਅਪਣੇ।
ਕੋਈ ਗੱਲ ਨੀ ਭਾ ਜੀ
ਹਾਂਜੀ ਕਲ ਚਲਣੇ ਹਾ ਅਪਣਾ ਸ਼ਾਮੀ ਮੈਂ ਤੁਹਾਨੂੰ ਫੋਨ ਕਰਾਂਗਾ। ਸ਼ਾਮੀਂ ਫੋਨ ਕਰਾਂਗਾ ਭਾ ਹਾਂਜੀ-ਹਾਂਜੀ ਤੇ ਅਪਣਾ ਕਿ ਕਹਿੰਦੇ ਨੇ ਮੇ ਫੈਮਲੀ ਅਪਣਾ ਕਹਿੰਦੇ ਮੇਰੇ ਮੁੰਡੇ ਆਪਣਾ ਲੱਗੇ ਦੇ ਨੇ ਦੁਬਈ ਲੈ ਕੇ ਜਾਣਾ ਮੈਨੂੰ। ਮੁੰਡਿਆਂ ਨੇ ਟਿਕਟਾਂ ਕਰਾ ਦੀਆਂ ਦੁਬਈ ਦੀਆਂ ਤੇ ਆਪਣਾ ਅਗਲੇ ਹਫ਼ਤੇ ਦੀ ਕਰਾ ਤੀਆ। ਤੁਸੀਂ ਮੈਨੂੰ ਕੱਲ ਹੀ ਜ਼ਰੂਰ ਜਲਦੀ ਅਪਣਾ ਟਾਈਮ ਕੱਢ ਕੇ ਪਲੀਸ ਲੈਕੇ ਜਾਣਾ ਭਾਜੀ।
ਹਾਂਜੀ-ਹਾਂਜੀ ਕੋਈ ਗੱਲ ਨੀ ਭਾਜੀ ਕੋਈ ਗੱਲ ਨੀ ਤੇ ਦੁਬਈ ਕਦੋਂ ਚੱਲੇ ਜੇ।
ਦੁਬਈ ਦਾ ਅਜੇ ਭਾਜੀ ਕੋਈ ਅਪਣਾ ਅਜੇ ਬਣਿਆ ਹੀ ਨਹੀਂ ਬਣਿਆ ਸੀ ਫਿਰ ਕੈਂਸਲ ਹੋ ਗਿਆ ਜਿਹੜਾ ਤੁਹਾਨੂੰ ਪਤਾ ਹੀ ਦੱਸਿਆ ਤੇ ਆ ਦਰਦਾਂ ਸ਼ੁਰੂ ਹੋ ਗਈ ਸੀ ਅੰਦਰ।
ਹਾਂਜੀ-ਹਾਂਜੀ, ਹਾਂਜੀ-ਹਾਂਜੀ ਚਲੋ ਕੋਈ ਗੱਲ ਨੀ ਮੈਂ ਤੁਹਾਨੂੰ ਕੱਲ, ਕੱਲ ਚੱਲੇ ਹਾਂ ਵਧੀਆ ਹੋ ਜੇਗਾ ਹਿਸਾਬ ਤੁਹਾਡਾ ਸਹੀ ਹੋ ਜੋਗੇ।
ਹਾਂਜੀ-ਹਾਂਜੀ ਹੁਣ ਜਿਹਰਾ ਗੋਆ ਜਾਣਾ, ਗੋਆ ਦਾ ਅਪਨਾ ਸ਼ਰੀਰ ਬਸ ਠੀਕ ਹੋ ਜੇ ਇਹੋ ਜੀ ਦਵਾਈ ਦਿਓ।
ਹਾਂਜੀ-ਹਾਂਜੀ ਹੋਜੇ ਹੋ ਜਏਗਾ, ਹੋ ਜਏਗਾ ਭਾਜੀ ਹੋ ਜਏਗਾ।
ਮਲਬ ਥੋੜ੍ਹੀ ਜਿਹੀ ਮਤਲਬ ਘੱਟ ਜੇ ਪੀੜ ਮਤਲਬ ਆਰਾਮ ਆਜੇ ਇਹ ਹੋਜੇ ਬਸ।
ਕਾਫੀ ਵਧੀਆ ਆਰਾਮ ਆ ਜੇਏਗਾ ਤੁਸੀਂ ਦਵਾਈ ਉੱਥੇ ਵੀ ਲੈ ਜਾਨਾ ਨਾ।
ਹਾਂਜੀ ਉੱਥੇ ਵੀ ਲੈਅ ਕੇ ਜਾਵਾਂਗਾ ਮਹੀਨੇ ਦੀ ਲੈ ਲਾਂਗੇ ਨਾ ਕੱਠੀ।
ਹਾਂਜੀ-ਹਾਂਜੀ ਐਵੇਂ ਕਰ ਦੇਨਾ।
ਹਾਂਜੀ ਭਾਜੀ।
ਹੋ ਹੋਰ ਸੁਣਾਓ ਭਾਜੀ।
ਮੋ ਵਧੀਆ ਭਾਜੀ।
ਕੰਮ ਕਾਰ ਸਭ ਵਧੀਆ ਭਾਜੀ।
ਬਸ ਵਧੀਆ-ਵਧੀਆ ਬਾਬੇ ਦੀ ਮਿਹਰ ਹੈਗੀ ਹੈ ਬੱਚੇ ਲ ਲੱਗੇ ਦੇ ਨੇ ਅਪਨੇ-ਅਪਨੇ ਛੋਟੇ ਬੱਚੇ ਦੀ ਸਰਕਾਰੀ ਜੋਬ ਲੱਗ ਗਈ ਹੁਣੇ। ਵੱਡਾ ਪਹਿਲੇ ਹੀ ਡਾਕਟਰ ਤੁਹਾਨੂੰ ਪਤਾ ਹੀ ਹੈ ਡਾਕਟਰ ਚ ਸੀ ਸਰਕਾਰੀ ਸਿਵਲ ਚ।
ਜੀ ਹਾਂਜੀ ਬਹੁਤ ਵਧੀਆ ਗੱਲ ਹੈ ਬਹੁਤ
ਉਹਦੇ ਨਾਲ ਹੀ ਲੱਗ ਗਈ ਏ ਭਾਜੀ। ਭਾਜੀ ਉਹ ਬੇਟੀ ਵੀ ਆਪਣਾ ਕੀ ਕਹਿੰਦੇ ਨੇ ਜੋਬ ਲੱਗਿਆ ਦੱਸਿਆ ਤੇ ਬੈਂਕ ਚ ਲੱਗੀ ਹੈ ਮੈਨੇਜਰ ਸਿੱਧੀ।
ਹਾਂਜੀ-ਹਾਂਜੀ, ਹਾਂਜੀ-ਹਾਂਜੀ
ਹਮ ਸਾਰੇ ਬੱਚੇ ਆਪਣੇ-ਆਪਣੇ ਲੱਗੇ ਹੋਏ ਨੇ ਵਧੀਆ ਕੰਮ ਤੇ ਬਾਬਾ ਨਾਨਕ ਦੀ ਮਿਹਰ ਏ।
ਬਹੁਤ ਵਧੀਆ ਗੱਲ ਹੈ ਭਾਜੀ।
ਹਾਂਜੀ, ਹੋਰ ਸਾਡੇ ਬੱਚੇ ਕਿੱਥੇ ਲੱਗੇ ਨੇ ਕਿਹੜੀ ਜੋਬ ਕਰਦਾ ਬੱਚਾ ਸਾਡਾ?
ਭਾਜੀ ਇੱਕ ਐਮ ਐਲ ਏ ਬਣਿਆ ਦਾ।
ਵਾਹ ਜੀ ਵਾਹ, ਕਿਹੜੀ ਪਾਰਟੀ ਚੋਂ?
ਕੋਲੇਜ ਦਾ ਭਾਜੀ।
ਕੋਲੇਜ ਦਾ ਵਾਹ ਜੀ ਵਾਹ।
ਹਾਂਜੀ
ਹੋਰ
ਹੋਰ ਇੱਕ ਹੋਰ ਇੱਕ ਕੀ ਕਹਿੰਦੇ ਨੇ ਆਪਣਾ ਉਦੇ ਵਿਚ ਪਹਿਲਾ ਫਾਰਮੈਸੀ ਵਿੱਚ ਹੀ। ਡਾਕਟਰ ਵਾਲੀ ਲਾਈਨ ਜੀ ਹਾਂਜੀ।
ਉਹਨੇ ਉਹ ਕੀਤੀ ਹੋ ਐਮ ਬੀ ਬੀ ਐਸ ਕੀਤੀ ਹੋਨੀ ਮੁੰਡੇ ਨੇ ਆਪਨੇ।
ਹਾਂਜੀ-ਹਾਂਜੀ ਭਾਜੀ ਕਰ ਲੀ ਕਰ ਲੀ ਕਲੀਅਰ ਹੋ ਗਈ ਏ ਭਾਜੀ।
ਕਲੀਅਰ ਹੋ ਗਈ ਮੈਂ ਤੁਹਾਨੂੰ ਜੋਬ-ਜੋਬ ਦਾ ਅਪਲਾਈ ਕਰ ਲਓ ਸਰਕਾਰੀ ਚ ਫਾਰਸੀ
ਨਈ ਭਾਜੀ ਜੋਬ ਕੀ ਕੀ ਕਰਨੀ ਭਾਜੀ ਉਹੀਓ ਸਿੱਧਾ ਆਪਣਾ ਕੀ ਕਹਿੰਦੇ ਡਾਕਟਰ ਬਨੇਗਾ।
ਹਾਂ, ਡਾਕਟਰ ਸਰਕਾਰੀ ਡਾਕਟਰ ਬਣ ਜਾਏਨਾ ਵਧੀਆ ਸਿਵਲ ਤਚ ਬੜੀ ਤਨਖਾਹ ਹੁੰਦੀ ਭਾਜੀ।
ਉਹਹੀ ਭਾਜੀ ਉਹਹੀ
ਅੱਛਾ ਭਾਜੀ, ਵਧੀਆ-ਵਧੀਆ ਚਲੋ।
ਹਾਂਜੀ, ਭਾਜੀ।
ਹੋਰ ਸੁਣਾਓ ਭਾਜੀ ਕਿਵੇ? ਰੱਬ ਦੀ ਮੇਹਰ ਹੈਗੀ ਆ।
ਪੂਰੀ ਭਾਜੀ ਪੂਰੀ ਤੁਸੀਂ ਸੁਣਾਓ।
ਅਸੀ ਆਪਣੇ੍ ਜੀਉਂਦਿ ਔ। ਤੁਸੀਂ ਕਿਤੇ ਚਲੇ ਜਾਓ ਨਾ ਕਿਤੇ ਕਿੱਥੇ ਬਣਾਇਆ ਤੁਸੀਂ ਕਿੱਥੇ ਜਾਓ ਨਾ?
ਹਾਂਜੀ ਭਾਜੀ, ਬਣਾਇਆ ਸੀ ਉੱਥੇ ਬਣਾਇਆ ਚੰਡੀਗੜ੍ਹ ਦਾ ਬਇਆ ਭਾਜੀ। ਖਾਣ-ਪੀਣ ਦੌੜਾ ਵਗਾ ਹਾਂਜੀ, ਵੈਸੇ ਹੀ ਜਾਣਾ ਘੁੰਮਣ- ਘਾਮਣ ਖਾਣ-ਪੀਣ ਉੱਥੇ। ਦੇਖ ਵਗੈਰਾ ਵੈਸੇ ਹੀ ਚੱਲ, ਹਾਂਜੀ-ਹਾਂਜੀ ਭਾਜੀ।
ਮੇਰੇ ਵਾਸਤੇ ਭਾਜੀ ਇੱਕ ਚੀਜ਼ ਲੈ ਆਉਣਾ ਉਧਰੋਂ।
ਦੱਸੋ ਭਾਜੀ, ਇੱਕ ਕਿ ਦੋ ਮੰਗਵਾਓ ਤੁਸੀਂ।
ਇੱਕ ਆਪਣਾ ਰੋਲ ਫਲੋ ਦੀ ਸ਼ਰਟ ਲੈਣਾ ਭਾਜੀ ਮੈਂ ਤੁਹਾਨੂੰ ਆਪਣਾ ਪੈਸੇ ਸੈਂਡ ਕਰ ਦਵਾਗਾ।
ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ।
ਜਰਾ ਮੈਂ ਆਪਣੇ ਮੁੰਡੇ ਨੂੰ ਗਿਫਟ ਦੇਣੀ ਸੀ ਨਾ ਭਾਈ ਆਪਣਾ ਐਲ ਸਾਈਜ਼ ਲੈਣਾ ਲਾਰਜ।
ਕੋਈ ਗੱਲ ਨੀ ਭਾਜੀ।
ਜਰਾ ਉਹ ਬਡੇ ਵੀ ਆਉਂਦਾ ਸੀ ਨਾ ਮੁੰਡੇ ਤਾਂ ਇਸਕਰਕੇ ਬੋਲਿਆ ਤੁਹਾਨੂੰ। ਤੇ ਜਿਹਰਾ ਮੈਂ ਉਹਨੂੰ ਗਿਫਟ ਕਰਦਾਂਗਾ।
ਉਹ ਵੈਰੀ ਗੁੱਡ ਹੈਪੀ ਬਡੇ ਅਡਵਾਂਸ ਕਹਿਦਾ ਭਾਜੀ।
ਹਾਂ ਚਲੋ ਥੈਂਕ ਯੂ- ਥੈਂਕ ਯੂ, ਤੁਹਾਨੂੰ ਵੀ ਤੁਹਾਨੂੰ ਵੀ।
ਹੋਰ ਸੁਣਾਓ ਭਾਈ?
ਹਾਂਜੀ-ਹਾਂਜੀ ਤੁਸੀਂ ਸੁਣਾਓ?
ਬਹੁਤ ਵਧੀਆ ਜੀ।
ਹੋਰ ਘਰ ਸਭ ਵਧੀਆ ਨੇ ਨਾਨ ਨਾਨਕੇ- ਦਾਤਕੇ ਸਾਰੇ ਠੀਕ ਨੇ ਚਾਚੇ-ਤਾਏ ਚਾਚੇ-ਤਾਏ
ਸਭ ਵਧੀਆ ਜੀ- ਸਭ ਵਧੀਆ, ਤੁਸੀਂ ਸੁਣਾਓ ਦਾਦੀ ਠੀਕ ਹੈ ਸੁਣਿਆ ਦਾਦੀ ਦੀ ਤਬੀਅਤ ਖ਼ਰਾਬ ਸੀ ਪਿੱਛੇ।
ਹਾਂਜੀ ਭਾਜੀ, ਉਹ ਥੋੜੀ ਤਬੀਅਤ ਖਰਾਬ ਹੋ ਜਾਂਦੀ ਨਾ ਉਮਰ ਦੇ ਹਿਸਾਬ ਨਾਲ। ਤੇ ਦਵਾਈ-ਦੂਵਾਈ ਲੈਤੀ ਹੈ ਹੁਣ ਤੇ ਥੋੜਾ ਆਰਾਮ ਹੈ ਪਹਿਲੇ ਨਾਲੋਂ।
ਚਲੋ ਵਧੀਆ, ਕਾਫੀ ਵਧੀਆ ਗੱਲ
ਹਾਂਜੀ-ਹਾਂਜੀ। ਹੋਰ ਸੁਣਾਓ ਭਾਅਜੀ ਤੁਸੀਂ?
ਬਹੁਤ ਵਧੀਆ ਭਾਜੀ।
ਆਪਣਾ ਕੀ ਕਹਿੰਦੇ ਨੇ ਭਾਜੀ ਆਪਣਾ ਕੋਈ ਆਪਣਾ ਕੀ ਕਹਿੰਦੇ ਨੇ ਜਿਹੜਾ ਮੈਂ ਕਿਹਾ ਜਿਹੜਾ ਕੰਮ ਕਰਦਾ ਵਾ ਆਪਣਾ ਏਹ ਕੀ ਕੇਂਦੇ ਨੇ, ਮੈਂ ਜੇੜਾ ਪਿੱਤਲ ਦਾ ਕੰਮ ਕਰ ਰਿਹਾ ਭਾਜੀ
ਹਾਂਜੀ-ਹਾਂਜੀ।
ਅੱ ਜਰਾ ਅਪਣਾ ਕੋਈ, ਅਪਣਾ ਰੋ ਮਟੀਰੀਅਲ ਦਾ ਹੈਗਾ ਨਾ, ਰੋ ਮਟੀਰੀਅਲ ਵੇਚਦਾ ਹੋਏ।
ਹਾਂਜੀ-ਹਾਂਜੀ ਪਾਜੀ, ਬੜੇ ਨੇ।
ਨਾ, ਕੋਈ ਇੱਕੱ ਨੰਬਰ ਦੱਸੋ ਭਾਜੀ ਸਾਨੂੰ ਮਾਲ ਹੀ ਨੀ ਲੱਭਦਾ ਮਾਂਲ ਲੱਭੇ ਥੋੜਾ।
ਕੋਈ ਨੀ ਭਾਜੀ- ਕੋਈ ਭਾਜੀ ਮੈਂ ਤੁਹਾਨੂੰ ਨੰਬਰ ਭੇਜਦਾਗਾਂ
ਹਾਂਜੀ-ਹਾਂਜੀ।
ਉਝ ਹੀ ਕਦੀ
ਹੋਰ ਆਪਣਾ ਕੰਮ ਤਾਂ ਵਧਿਆ ਚੱਲਦਾ ਤੁਹਾਡਾ।
ਬਾਜੀ ਵਧੀਆ, ਚੜ੍ਹਦੀ ਕਲਾ ਬਸ ਚੜਦੀ
ਮੈ ਸੁਣਿਆ ਤੁਸੀਂ ਐਕਸਪੋਰਟ ਵੀ ਸ਼ੁਰੂ ਕਰਤਾ ਹੁ ਦੁਬਈ ਚ ਬਾਹਰ ਅਮਰੀਕਾ-ਅਮਰੂਕਾ ਚ।
ਹਾਂਜੀ ਭਾਜੀ, ਉਹ ਕੀਤਾ ਸਟਾਰਟ ਕੀਤਾ ਇੰਪੋਰਟ ਐਕਸਪੋਰਟ ਦਾ ਬਾਰ ਬੁ ਪਾਰਟੀਆਂ ਫੜੀਆਂ।
ਹਾਂਜੀ-ਹਾਂਜੀ। ਚਲੋ ਬਹੁਤ ਵਧੀਆ ਗੱਲ ਹੈ-ਬਹੁਤ ਵਧੀਆ ਗੱਲ ਹੈ।
ਹਾਂਜੀ ਪਾਜੀ।
ਬੋਤ। ਬੋਤ ਜਾਦਾ ਵਦੀਆ ਗੱਲ ਏ, ਮੈਂ ਕਹਾ।
ਹਾਂਜੀ-ਹਾਂਜੀ ਭਾਜੀ।
ਹਾਂ, ਹੋਰ ਕਾਰ ਵਦੀਆ ਸਭ।
ਸਭ ਵਦੀਆ ਜੀ, ਸਭ ਵਦੀਆ, ਤੁਸੀਂ ਸੁਣਾਓ? ਪਾਜੀ ਹੋਰ ਸਭ ਸਾਰੇ ਠੀਕ ਨੇ ਨਾ? ਹੋਰ ਤੁਆਡੀ ਵਾਈਫ, ਵੋਟੀ ਠੀਕ ਏ? ਵੋਟੀ ਠੀਕ ਏ?
ਹਾਂਜੀ-ਹਾਂਜੀ ਵਦੀਆ, ਚੜਦੀ ਕਲਾ।
ਚਲੋ, ਵਦੀਆ ਗੱਲ ਏ ਜੀ।
ਹਾਂਜੀ-ਹਾਂਜੀ।
ਆਓਰ ਪਾਜੀ ਆਔ ਕਾਰ, ਤੁਸੀਂ ਕਾਰ ਈ ਨਈ ਆਂਦੇ ਬਏ ਹੁਣ।
ਪਾਜੀ ਉਹ ਜੇਹੜਾ ਤੁਆਨੂੰ ਦੱਸਿਆ ਤੇ ਏ, ਤੱਬੀਅਤ ਆਪਣਾ ਗੋਡੇ, ਲੱਤਾਂ
ਹਾਂਜੀ, ਹਾਂਜੀ ਕੋਈ ਨੀ ਏਥੇ, ਏਥੇ ਤੱਕ ਤੁਸੀਂ ਬਾਈਕ ਤੇ ਬੇਹ ਕੇ ਆਨਾ, ਫਿਰ ਕਿ ਹੋ ਗਆ।
ਹਾਂ ਕਾਂਗਾ ਕੱਲ ਮੁੰਡੇ ਨੂੰ, ਕੱਲ ਆਨਾ ਤੁਆਡੇ ਕਾਰ, ਮੁੰਡੇ ਨੂੰ ਕਾਂਗਾ ਛੱਡ ਜੇਗਾ ਗੱਡੀ
ਹਾਂਜੀ ਭਾਜੀ।
ਹਾਂਜੀ, ਤੁਸੀਂ ਵੀ ਆਣਾ ਅਪਣੇ ਕਾਰ, ਦਾਦੀ ਯਾਦ ਕਰਦੀ ਸੀ ਮੇਰੀ।
ਜਰੂਰ ਆਵਾਂਗੇ ਪਾਜੀ, ਜਰੂਰ ਆਵਾਂਗੇ
ਹਾਂ, ਹਾਂਜੀ-ਹਾਂਜੀ ਭਾਜੀ।
ਤੁਆਨੂੰ ਆਵਾਂਗੇ ਨਾ, ਕੱਠੇ ਚੱਲਾਂਗੇ ਫੇਰ ਡੋਕਟਰ ਕੋਲ, ਤੇ ਮਿਲ ਵੀ ਜਾਵਾਂ
ਹਾਂਜੀ, ਗਰਗ ਡਾਕਟਰ ਦੱਸਿਆ ਨਾ ਤੁਸੀਂ?
ਹਾਂਜੀ-ਹਾਂਜੀ।
ਉਹ ਜਰਾ ਮੇਰੀ ਮਾਇਫ, ਵਾਈਫ ਨੂੰ ਦੱਸਿਆ ਨਾ, ਵਾਈਫ ਵੀ ਕੇਂਦੀ, ਹਾਂ ਵਦੀਆ ਡਾਕਟਰ ਉਹਦੇ ਕੋਲ ਜਾਓ।
ਅੱਛਾ ਜੀ, ਅੱਛਾ। ਬੋਤ ਵਦੀਆ ਡਾਕਟਰ ਏ, ਬੜਾ ਸਮਝਦਾਰ ਡਾਕਟਰ ਏ, ਬੜਾ ਵਦੀਆ ਡਾਕਟਰ ਏ।
ਮੇਰੀ ਵੋਟੀ ਦੱਸਦੀ, ਬਾਹਰੋਂ ਔਣੇ ਕੀਤੀ ਹੋਈ ਅਪਣਾ ਐਜੂਕੇਸ਼ਨ।
ਅਮੈਰੀਕਾ ਤੋਂ ਕੀਤੀ ਏ, ਅਮੈਰੀਕਾ ਤੋਂ।
ਹਾਂਜੀ ਹਾਂ ਚਲੋ, ਅਮ ਬਾਬਾ ਕਰੇ ਏਦੀ ਦਵਾਈ ਤੋਂ ਠੀਕ ਹੋ ਜਾ।
ਹੋ ਜੋਗੇ ਪਾਜੀ, ਕੋਈ ਦਿੱਕਤ ਨੀ
ਹੂੰ। ਹੂੰ, ਬਾਕੀ ਕੀ ਕੇਂਦੇ ਨੇ ਅਪਣਾ, ਡਾਕਟਰ ਕਿੰਨੀ ਕੁ ਦੂਰ ਏ ਏਦਾ ਹਸਪਤਾਲ?
ਪਾਜੀ ਕੋਲ ਈ ਐ, ਬਸ ਯਮਨਾ ਨਗਰ ਕੀ ਕੇਂਦੇ ਨੇ ਔਥੇ ਚਾਏ ਸੁੱਟਾਂ ਬਾਰ ਨੀ ਏ ਭਾਜੀ, ਉਹਦੇ ਨਾਲ ਈ ਏ।
ਅੱਛਾ ਨਾਲ ਈ, ਲਾਗੇ ਈ ਏ।
ਚਾਏ, ਹਾਂਜੀ, ਚਾਏ ਚੂਰੀ ਬਾਜ਼ ਏ।
ਅੱਛਾ-ਅੱਛਾ-ਅੱਛਾ ਏਹ ਚੂਰੀ ਦੇ ਕੋਲ।
ਹਾਂਜੀ।
ਚਲੋ, ਕੋਈ ਨੀ, ਕੱਲ ਚੱਲਣੇ ਆਪਣਾ ਟਾਈਮ ਕੱਢ ਕੇ।
ਹਾਂਜੀ- ਹਾਂਜੀ।
ਆਪਣਾ ਕੀ ਕਹਿੰਦੇ ਨੇ ਮੈਂ ਹੀ ਆ। ਜਾਣਾ ਤਾਂ
ਹ
ਨੂੰ ਲੈਣ ਠੀਕ ਆ।
ਕੋਈ ਗੱਲ ਨੀ ਪਾਜੀ, ਮੈਂ ਤੁਹਾਨੂੰ ਰੋਕ ਕੇ ਫੋਰ ਕਰਾ, ਪਿੱਛੋਂ ਨਾ ਫੋਨ ਆਉਂਦੇ ਪਏ ਸੀ ਮੈਨੂੰ। ਪਿੱਛੋਂ ਫੋਨ ਆ ਰਹੇ ਹੀ ਮੈਨੂੰ, ਮੈਂ ਤੁਹਾਨੂੰ ਰੁਕ ਕੇ ਫੋਨ ਕਰ
ਚਲੋ ਕੋਈ ਗੱਲ ਨੀ ਭਾਜੀ, ਕਰਦੇ ਹੁਣੇ ਰੁਕ ਕੇ ਗੱਲ, ਓਕੇ ਭਾਜੀ।
ਠੀਕ ਐ।
ਓਕੇ ਬਾਈ।